ਹੈਲੋ ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ।
ਵਧੀਆ ਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ।
ਹਾਂਜੀ ਹਾਂਜੀ ਮੈਂ ਵਧੀਆ ਹੋਰ ਕੀ ਕਰ ਰਹੇ ਸੀ।
ਤੁਹਾਡੇ ਘਰ ਸਭ ਠੀਕ ਨੇ ਦੇਖੋ ਮੈਂ ਤੇ ਹਲੇ ਕੁਛ ਨੀ ਕਰ ਰਿਹਾ ਸੀ।
ਅੱਛਾ ਅੱਛਾ ਹੋਰ ਚਾਹ ਵਗੈਰਾ ਹੋ ਗਈ ਸ਼ਾਮ ਦੀ।
ਹਾਂਜੀ ਮੈਂ ਏਦਾਂ ਮੈਂ ਚਾ ਨਹੀਂ ਪੀਂਦਾ। ਘਰੇ ਹੋ ਗਈ ਪਰ ਚਾਹ ਬਾਕੀ ਮੈਂ ਇਹ ਕਹਿ ਰਹੇ ਸੀ ਤੁਹਾਡੇ ਘਰ ਸਭ ਠੀਕ ਨੇ।
ਹਾਂ ਹਾਂ ਸਾਡੇ ਘਰ ਸਭ ਵਧੀਆ ਬਸ ਅਸੀਂ ਸੋ ਕੇ ਉੱਠੇ ਹ ਹਜੇ।
ਅੱਛਾ ਜੀ ਤੇ ਮੈਂ ਕਹਿਣਾ ਚਾਹੁੰਦਾ ਸੀ ਕਿ ਨਾ। ਦਾ ਸਾਡਾ ਟੋਪਿਕ ਰਹੇਗਾ ਕਿ ਮਤਲਬ ਸਾਨੂੰ ਫਾਸਟ ਫੂਡ ਖਾਣਾ ਚਾਹੀਦਾ ਘਰ ਦਾ ਹੈਲਦੀ।
ਬਿਲਕੁਲ ਬੜਾ ਵਧੀਆ ਟੋਪਿਕ ਚੁਨਿਆ ਤੁਸੀਂ ਦੇਖੋ ਘਰ ਦਾ ਖਾਣਾ ਜੋ ਹੁੰਦਾ ਨਾ ਉਹ ਘਰ ਦਾ ਹੀ ਹੁੰਦਾ। ਤੁਸੀ ਘਰ ਦਾ ਖਾ ਕਿੰਨੀ ਸਫ਼ਾਈ ਨਾਲ ਤੇ ਕਿੰਨੇ ਬਣਿਆ ਹੁੰਦਾ। ਸਫ਼ਾਈ ਬੜੀ ਹੁੰਦੀ ਹਾਈਜੀਨ ਬੜਾ ਹੁੰਦਾ। ਮਿਲਾਵਟ ਨਹੀਂ ਹੁੰਦੀ ਘਰ ਦੇ ਖਾਣੇ ਉੱਥੇ ਬਾਹਰ ਦੇ ਖਾਣੇ ਦੀ ਗੱਲ ਕਰੀਏ। ਉਹ ਹਾਈਜੀਨ ਤੇ ਬਿਲਕੁਲ ਹੀ ਨਹੀਂ ਹੁੰਂਦਾ। ਉਹ ਮਿਲਾਵਟ ਵੀ ੲਤੇਨੀ ਜ਼ਿਆਦਾ ਹੁੰਦੀ ਹੈ ਬਸ ਤੁਸੀਂ ਦੇਖੋਗੇ
ਸਹੀ ਗਲ ਹੈ ਦੇਖੋ ਮੈਂ ਤੇ ਜਿੰਨਾ ਹੋ ਸਕੇ ਘਰ ਦਾ ਖਾਂਦਾ ਵਾ। ਘਰ ਤਾਂ ਮੇਰੇ ਲਈ ਬੈਟਰ ਰਹਿੰਦਾ ਮੈਂ ਦੱਸਣਾ ਚਾਹੀ ਅਗਰ ਤੁਹਾਨੂੰ ਅਗਰ ਤੁਹਾਨੂੰ ਬਾਹਰ ਦਾ ਖਾਣਾ ਜ਼ਿਆਦਾ ਹੀ ਪਸੰਦ ਹੈ ਨਾ ਤੇ ਮੇਰਾ ਕਹਿਣਾ ਹੈ ਕਿ ਤੁਸੀਂ ਉਹਨੂੰ ਹੀ ਘਰੇ ਬਣਵਾ ਕੇ ਖਾਓ।
ਬਿਲਕੁਲ ਜੀ ਬਿਲਕੁਲ ਅਸੀਂ ਵੀ ਇਹਦਾਂ ਹੀ ਕਰਦੇ ਹਾਂ।
ਕਾਫ਼ੀ ਬੈਟਰ ਰਹੇਗਾ ਅਗਰ ਏਦਾਂ ਕਰੋਗੇ ਤਾਂ
ਬਿਲਕੁਲ ਬਿਲਕੁਲ ਅਸੀਂ ਇਦਾਂ ਕਰ ਸਾਡਾ ਕੁਛ ਖਾਣ ਦਾ ਮਨ ਕਰਦਾ ਹੈ ਤੇ ਅਸੀਂ ਘਰ ਹੀ ਬਣਾ ਲੈਂਦੇ ਹਾਂ।
ਮੇਰੇ ਹਿਸਾਬ ਨਾਲ ਤੇ ਮੈਂ ਏਦਾਂ ਹੀ ਕਰਨਾ ਵਾ ਬੁਝੀ ਦੱਸ ਕੇ
ਜੀ ਬਿਲਕੁਲ ਬਿਲਕੁਲ ਅਸੀਂ ਵੀ ਇੱਦਾਂ ਹੀ ਕਰਦੇ ਦੇਖੋ। ਬਾਹਰ ਦਾ ਖਾਣਾ ਨਾ ਪਹਿਲੀ ਗੱਲ ਤੇ ਇਤਨਾ ਗੰਦਾ ਹੁੰਦਾ। ਤੁਹਾਨੂੰ ਮੈਂ ਕੀ ਦੱਸਾਂ ਦੇਖੋ ਬਾਹਰ ਦਾ ਖਾਣਾ ਅਸੀਂ ਅਜੇ ਦੇਖਾਂਗੇ ਨਾ ਭਾਈ ਕੋਲ ਇੱਕ ਕੱਪੜਾ ਪਿਆਦਾ ਹੁੰਦਾ। ਉਹੀ ਕੱਪੜਾ ਉਸ ਉੱਪਰ ਮਾਰ ਦਿੰਦਾ ਉਹੀ ਨਾਲ ਉਹ ਪਲੇਟਾਂ ਪੁੰਨ ਜਾਂਦੇ ਨੇ, ਉਹਨਾਂ ਹੀ ਆਪਣੇ ਹੱਥ ਪੂੰਨ ਜਾਂਦੇ ਨੇ।
ਉਹੀ ਉਹ ਇੱਕ ਚੀਜ਼ ਬਾਰ ਬਾਰ ਯੂਜ ਕਰਦੇ ਆ ਮੇਰੇ ਮੁਤਾਬਿਕ। ਦੱਸ ਕਿ ਹੈ ਦੱਸ ਕਿ ਹੈ। ਹਾਂਜੀ ਦੇਖੋ ਤੇਲ ਨਾ ਉਹ ਕਾਫ਼ੀ ਗੰਦਾ ਜਿਹਾ ਰੱਖਦੇ ਆ। ਇੱਕ ਹੀ ਤੇਲ ਨੂੰ ਵਾਰ ਵਾਰ ਯੂਜ ਕਰਦੇ ਆ ਕਰਦੇ ਆਂ ਕਰਦੇ ਕਰਦੇ ਕਰਦੇ ਆ। ਉਹਦੇ ਵਿੱਚ ਹੀ ਨਵਾਂ ਤੇਲ ਪਾ ਦਿੰਦੇ ਆ ਉਹਨੂੰ ਮਿਕਸ ਕਰ ਦਿੰਦੇ ਆ। ਇਦਾਂ ਉਹ ਕਾਲਾ ਹੋ ਜਾਂਦਾ ਕਿੰਨਾ ਗੰਦਾ ਹੋ ਜਾਂਦਾ। ਸਭ ਕੁਛ
ਬਿਲਕੁਲ ਬਿਲਕੁਲ ਸਹੀ ਗੱਲ ਹੈ।
ਆਉਂਦਾ ਹੈ ਨਾਲੇ ਕਹਿੰਦੇ ਨੇ ਕਾਫੀ ਸਾਰੇ ਕੀਟਾਣੂ ਹੁੰਦੇ ਨੇ।
ਦੇਖੋ ਟੇਸਟ ਵਾਲ ਪਾਸ ਤੇਲ ਦਾ ਲੇਕਿਨ ਕਿਵੇਂ ਗੰਦਾ ਕਿੰਨਾ ਹੋ ਜਾਂਦਾ। ਉਹ ਫਿਰ ਉਹੀ ਗੰਦਾ ਤੇ ਲੱਸੀ ਉਸ ਖਾ ਲੈਂਦੇ ਹਾਂ ਉਹੀ ਉਸ ਗੱਲ ਦਾ ਸਦ ਰਿੰਦੇ ਨਾ ਅਸੀਂ ਪਕੌੜੇ ਸਮੋਸੇ ਪਾਪੜ ਜੋ ਵੀ ਖਾਣਾ ਹੁੰਦਾ ਉਹ ਖਾ ਲੈਂਦੇ ਹਾਂ।
ਹੂੰ,,,
ਹਾਏ ਤੇ ਪੈਕੇਟ ਫੂਡ ਜੋ ਹੁੰਦਾ ਵੀ ਬੜਾ ਬੁਰਾ ਹੁੰਦਾ।
ਹੂੰ,,,
ਦੇਖੋ ਪੈਕਟ ਫੂਡ ਹੁੰਦਾ ਨਾ ਕੋਈ ਪਤਾ ਨੀ ਹੁੰਦਾ ਸਾਨੂੰ। ਅਸੀਂ ਕਦੇ ਐਕਸਪ ਚੈੱਕ ਚੈੱਕ ਨੀ ਕਰਦੇ ਉਦੇ ਖਾਣ ਤੋਂ ਪਹਿਲਾਂ।
ਹੂੰ ਮੈਂ ਤੇ ਬਈ ਖਾਂਦਾ ਹੀ ਨੀ। ਪੈਕਟ ਫਰੰਦਾ ਬਿਲਕੁਲ ਨਹੀਂ ਖਾਂਦਾ। ਨਮਕੀਨ ਵਗੈਰਾ ਹੋ ਗਈਆਂ। ਚਿਪਸ ਹੋ ਗਏ, ਮੈਂ ਨਹੀਂ ਖਾਂਦਾ।
ਵਧੀਆ ਗੱਲ ਆ ਉਹ ਖਾਣੀ ਵੀ ਨੀ ਚਾਹੀਦੀ ਸ਼ਾਮੀ ਸਾਨੂੰ ਪੈਕਟ ਮੋਟੇ ਉੱਪਰ ਅਡਵਾਂਚ ਹੈ ਤੇ ਉੱਪਰ ਦੇਖੋ। ਉਹਨਾਂ ਤੇਲ ਕਿੰਨਾ ਗੰਦੇ ਤੇਲ ਚ ਤਲਦੇ ਨੇ ਕਿੰਨੇ ਸਾਫ਼ ਤੇਲ ਸਾਨੂੰ ਕੁਛ ਪਤਾ ਹੀ ਨੀ ਲੱਗਦਾ।
ਕੋਈ ਫਾਇਦਾ ਨਹੀਂ ਪੈਕੇਟ ਫੂਡ ਖਾਣ ਦਾ। ਮੈਂ ਆਪਣੀ ਲਾਈਫ 'ਚ ਕਦੇ ਨਹੀਂ ਪੈਕੇਟ ਫੂਡ ਨਹੀਂ ਖਾਇਆ।
ਅਸੀਂ ਆਹ ਪੈਕੇਟ ਫੂਡ ਨੀ ਖਾਂਦੇ। ਸਾਨੂੰ ਜੋ ਵੀ ਕੁਛ ਖਾਣਾ ਹੁੰਦਾ ਅਸੀਂ ਘਰ ਹੀ ਬਣਾ ਲਿੰਦੇ ਹਾਂ।
ਘਰੇ ਮੰਮੀ ਨਮਕੀਨ ਬਣਾ ਦੀ ਫਿਰ ਖਾਣ ਦਾ ਮਨ ਕਰੇ।
ਬਿਲਕੁਲ ਬਿਲਕੁਲ ਸਹੀ ਗੱਲ ਹੈ।
ਹੂੰ,,, ਵੇਸਣ ਨਾਲ ਲਾਲ ਜਾਂਦੀ ਹੈ ਸੋਖੀ ਜਿਹੀ ਹੂੰ ਬਾਕੀ ਤੁਸੀਂ ਦੱਸੋ
ਅਸੀਂ ਤਾਂ ਆਪ ਦੇਖੋ ਬਾਹਰ ਦਾ ਖਾਣਾ ਘੱਟ ਹੀ ਖਾਂਦੇ ਹਾਂ ਘਰ ਦੇ ਜ਼ਿਆਦਾ ਖਾਣਾ ਪੀਣਾ ਮੋਮੋਜ਼ ਵਗੈਰਾ ਘਰ ਹੀ ਬਣਾ ਲੈਂਦੀ
ਹਾਂ ਇਹ ਬਹੁਤ ਵਧੀਆ ਬੈਟਰ ਚੀਜ਼ ਚੁੰਨੀ ਤੁਸੀਂ
ਹੂੰ ਉਹ ਘਰ ਮਿਲਾਵਟ ਨੀ ਪਾਨ ਦਿੰਦੇ
ਘਰ ਦੀ ਬਣਦੀ ਫਰੈਸ਼ ਬਣਦੀ ਹੈ।
ਹਾਂ।
ਭਾਵੇਂ ਤੁਸੀਂ ਬਣਾਓ, ਭਾਵੇਂ ਤੁਹਾਡੀ ਮੰਮੀ ਬਣਾਣ। ਕੋਈ ਬਣਾਏ ਬੈਸਟ ਈ ਬਣਦਾ, ਪਤਾ ਕਿਉਂ ਦੇਖੋ। ਪਹਿਲੀ ਗੱਲ, ਤੁਸੀ ਪਿਆਜ ਕੱਟੋਗੇ ਫੇਰ ਤੁਸੀਂ ਹੱਥ ਧੋ ਬੋਗੇ।
ਬਿਲਕੁਲ-ਬਿਲਕੁਲ।
ਪਿਆਜ ਵੀ ਧੋਵੋਗੇ, ਮਿਰਚਾਂ ਕੱਟੋਗੇ ਫੇਰ ਤੁਸੀਂ ਹੱਥ ਧੋਓਗੇ।
ਹੂੰ
ਜੋ ਵੀ ਵੈਜੀਟੇਬਲ ਵਗੈਰਾ ਤੁਸੀਂ ਕੱਟੇ ਹੱਥ ਨਾਲ ਫੜੋਗੇ, ਫਿਰ ਤੁਸੀਂ ਫੜਨ ਤੋਂ ਬਾਅਦ ਰੱਖਕੇ ਫੇਰ ਹੱਥ ਧੋਬੋਗੇ, ਇੰਨੀ ਵਾਰ ਤੁਸੀ ਹੱਥ ਧੋਨੇ ਆ। ਤੇ ਉਹ ਫ੍ਰੇਸ਼ ਬੰਨੇਗਾ, ਬਟ ਬਾਹਰ ਵਾਲੇ ਇੱਕ ਈ ਵਾਈਟ ਕੱਪੜਾ ਲੈ ਲੈਂਦੇ ਨੇ, ਪੂੰਝ ਦਿੰਦੇ ਨੇ, ਪੂੰਜ ਦਿੰਦੇ ਨੇ, ਕਾਲਾ ਕਰ ਦਿੰਦੇ ਨੇ ਓ।
ਜੋ ਘਰ ਦਾ ਖਾਨਾ ਨਾਲ ਪਤਾ ਕੀ ਹੁੰਦੈ, ਫਰੈਸ਼ ਅਸੀਂ ਬਣਾਂਨੇ ਆ ਨਾ, ਅਸੀਂ ਚੀਜ਼ ਤਾਜ਼ੀ ਲਵਾਂਗੇ ਨਾ, ਕੋਈ ਵੀ ਮਿਲਾਵਟ ਤੁਸੀਂ ਕੋਈ ਬਈ ਚੀਜ਼ ਕੋਈ ਕੱਲ ਦੀ, ਪਰਸੋਂ ਦੀ ਅਸੀਂ ਐ ਨੀ ਖਾਵਾਂਗੇ।
ਹੂੰ
ਤਾਸੀਆ ਖਵਾਵਾਂਗੇ। ਲੇਕਿਨ ਬਾਹਰ ਵਾਲੇ ਤਾਂ ਕੋਈ ਪਤਾ ਨੀ ਤਾਜ਼ੀ ਯੂਜ ਕਰਦੇ ਨੇ, ਬਈ ਯੂਜ ਕਰਦੇ ਕਦੋਂ ਕੀ ਯੂਜ ਕਦੇ ਨਹੀਂ ਯੂਜ ਕਰਦੇ।
ਦੇਖੋ, ਇੱਕ ਚੀਜ਼ ਤਾਂ ਮੈਨੂੰ ਵੀ ਉਹਨਾਂ ਦੀ ਪਤਾ ਈ ਐ, ਪਤਾ ਏ।
ਹਾਂਜੀ-ਹਾਂਜੀ, ਦੱਸੋ?
ਜਿਵੇਂ ਕਿ ਉਹ ਲੋਕ ਨਾ, ਕਈ ਵਾਰ, ਉਹ ਨਾ ਜਿਵੇਂ ਕਿ ਕੰ ਟ੍ਰੀ ਹੁੰਦੀ ਏ, ਤਿੰਨ ਲੀਟਰ ਦੀ, ਦੋ ਲੀਟਰ ਦੀ। ਐਦਾਂ ਦੀ ਕੈਚਅਪ ਦੀ, ਔਰ ਉਹਦੀ ਮਿਊਨਿਜ ਦੀ। ਉਹ ਜੋ, ਐਕਸਪਾਇਰ ਹੋ ਜਾਂਦੀ ਦੀ ਨਾ
ਬਿਲਕੁਲ।
ਉਹਨਾਂ ਨੂੰ ਸੁਸਤੀ ਪੈ ਜਾਂਦੀ ਏ। ਉਹ ਉਹ ਲੈ ਲੈਂਦੇ ਨੇ, ਔਰ ਦੂਜੀ ਗੱਲ ਐ ਕਿ ਨਾ ਅਸੀਂ ਜਿੱਧਰ ਵੀ ਕਿਤੇ ਜਾਂਨੇ ਆ, ਨੋਰਮਲੀ ਸਟੋਰ ਤੇ, ਤੇ ਅਸੀਂ ਵੇਖਨੇ ਆ ਕੀ ਇਹਨਾਂ ਨੇ, ਕਿਸੇ ਓਰ ਬੋਟਲ 'ਚ ਸੌਸ ਸਟੋਰ ਕਰ ਰੱਖੀਏ, ਨੌਰਮਲੀ ਕਿਸੇ ਓਰ, ਪਾਣੀ ਬੋਤਲ ਜਾਂ ਫਿਰ ਵੈਦਰ ਦੀ ਬੋਤਲਾਂ ਵਿੱਚ, ਯਾ ਫਿਰ ਕੋਈ ਕੋਲਡ ਡਰਿੰਕ ਦੀ ਬੋਤਲ 'ਚ।
ਹਾਂ।
ਓਹ ਐ ਲੋਗ ਐ ਵਾਲੀ ਏਕਸਪਾਇਰ ਯੂਜ ਕਰਦੇ ਆ, ਕਿਉਂਕਿ ਜੋ ਅਸਲੀ ਕੈਚਅਪ ਦੀ ਬੋਟਲ ਕੱਲੀ ਆਂਦੀ ਏ ਢਾਈ ਸੌ ਗ੍ਰਾਮ ਇੱਕ ਲੀਟਰ ਦੀ, ਉਹ ਐ ਯੂਜ ਕਰਦੇ ਹੀ ਨਹੀਂ।
ਸਹੀ ਗੱਲ, ਅਸੀਂ ਘਰ ਯੂਜ ਕਰਦੇ ਹਾਂ ਬਿਲਕਲ ਫਰੈਸ਼ ਵਾਲੀ, ਐ ਲੋਕ ਯੂਜ ਈ ਨਹੀਂ ਕਰਦੇ, ਐ ਓ ਕਿ ਬਈ-ਤਰਬਈ ਸਾਨੂੰ ਖਵਾ ਦਿੰਦੇ ਨੇ। ਕਹਿੰਦੇ ਆਪ ਥੋੜੀ ਖਾਣਾ ਹੁੰਦਾ, ਸਾੰਨ ਤੇ ਖਵਾਣਾ ਹੁੰਦੇ ਸਾੰਨੁ ਜੇ ਅੋ ਸਾਨੂੰ ਪਤਾ ਵੀ ਨੀ ਚੱਲਦਾ ਦੇਖੋ, ਸਾਨੂੰ ਪਤਾ ਲੱਗਦਾ ਈ ਨੀ ਪਿੱਛੇ ਵੀ ਚੈੱਕ ਕਰਨਾ ਵੇ ਜਾਕੇ। ਇਥੇ ਗੰਦ ਬੜਾ ਮਚਾਇਦਾ ਹੁੰਦਾ ਠੇਲਿਆਂ'ਚ, ਹੂੰ-ਹੂੰ-ਹੂੰ।
ਉਹਨਾਂ ਨੂੰ ਇਹ ਬਣਾਕੇ, ਅਗਰ ਵਿਕਦੀ ਨਹੀਂ ਏ, ਤੇ ਉਹਦੇ ਅੰਦਰ ਥੋੜੀ ਓ ਚਟਨੀ ਪਾਕੇ, ਅਗਲੇ ਦਿਨ ਵੇਚ ਦਿੰਦੇ ਨੇ।
ਹਾਂ ਸਹੀ ਗੱਲ ਏ, ਬਿਲਕੁਲ ਸਹੀ ਕਹਿ ਰਹੇ ਓ ਤੁਸੀ। ਤਾਈ ਅਸੀਂ ਬਾਹਰ ਦਾ, ਅਸੀਂ ਘਰ, ਅਸੀਂ ਘਰ ਨਾ ਸਡਿਆ ਗਲਿਆ ਟਮਾਟਰ ਵੀ ਨੀਂ ਖਾਂਦੇ ਹੋਵਾਂਗੇ, ਲੇਕਿਨ ਬਾਰ ਕੈਸੀ-ਕੈਸੀ ਚਟਨੀ ਖਾਣੀ ਪੈ ਜਾਂਦੀ ਐ।
ਮੈਂ ਤਾਂ ਏ ਈ ਕਵਾਂਗਾ ਤਾਨੂੰ ਤੁਸੀ ਐਵੋਇਡ ਕਰੋ ਜਿਨ੍ਹਾਂ ਹੋ ਸਕੇ।
ਬਿਲਕੁਲ, ਅਸੀਂ ਖਾਂਦੇ ਈ ਨੀ, ਅੱਜ ਬੋਤ ਘੱਟ ਖਾਂਣੇ ਆਂ ਕਦੀ-ਕਦੀ ਬਹੁਤ ਘੱਟ ਬਹੁਤ ਘੱਟ
ਦੇਖੋ, ਖਾਣ ਨੂੰ ਮਣਾਂ ਨਈਂ ਐਂ। ਬਟ ਦਸ ਪਰਸੈਂਟ ਖਾਓ।
ਹਂ।
ਜਿਵੇਂ ਕਿ ਪਹਿਲੇ ਮੇਰਾ ਇੱਕ ਦੋਸਤ ਹੈਗਾ ਨਾਂ ਓਨੇਂ ਇੱਕ ਵਾਰ ਖਾਲੇ ਸੀ। ਜਿਆਦਾ ਨਈਂ ਦੋ ਪਲੇਟਾਂ ਬਸ।
ਹਂ।
ਤੇ ਖਾਣ ਤੋਂ ਬਾਦ ਐਂਡ ਟੂ ਐਂਡ ਓਦੇ ਢਿੱਡ ਚ ਪੀੜ ਹੋਣ ਲੱਗ ਗੀ ਬੋਤ
ਸਈ ਗੱਲ ਐ। ਹਂ। ਫਿਰ ਤਬੀ ਖਰਾਬ ਹੋ ਜਾਂਦੀ ਅਪਣੀ।
ਕਾਫ਼ੀ ਸਰੀਰ ਸੋਅ ਗਿਆ, ਗਲੂਕੋਜ ਚੜਨਾਂ ਓਨੂੰ ਤਬੀਅਤ ਖਰਾਬ ਹੋ ਗਈ। ਓ ਬਿਲਕੁਲ ਕਮਜ਼ੋਰ ਜਿਆ ਹੋ ਗਿਆ ਸੀ, ਹਲੇ ਕਿ ਕਾਫੀ ਕੱਟਾ-ਕੱਟਾ ਜੇਆ ਹੀ।
ਹਾਂ।
ਤਾਂ ਮੈਂ ਕਵਾਂਗਾ, ਮੇਰੇ ਸਾਬਨਾ ਤੇ ਨਾਂ ਖਾਓ।
ਬਿਲਕੁਲ ਸਈ ਗੱਲ ਐ, ਬਾਰ ਦਾ ਖਾਨਾ ਫਰੈਸ਼ ਨੀਂ ਹੁੰਦਾ ਅਨਹੇਲਦੀ ਹੁੰਦਾ, ਕਿਤਨਾ ਅਨਹਾਈਜੀਨ ਹੁੰਦਾ ਐ। ਔਰ ਮਿਲਾਵਟ ਕਿਤਨੀ ਜ਼ਿਆਦਾ ਹੁੰਦੀ, ਘਰ ਦਾ ਖਾਣਾ ਹੁੰਦਾ ਦੇਖੋ ਪਿਓਰ ਹੁੰਦਾ ਐ, ਜੋ ਦਿਖਦਾ ਓਹੀ ਬਣਦਾ।
ਦੇਖੋ, ਓਲੀ ਓਇਲੀ ਚੀਜ਼ ਹੁੰਦੀ ਨਾਂ ਓ ਅਸੀਂ ਕਿੰਨੀ ਦੀ ਅਵਾਇਡ ਕਰ ਲਈਏ ਓ ਢਿੱਡ ਤੇ ਹੀ ਜ਼ੋਰ ਪਾਉਂਦੀ ਐ।
ਬਿਲਕੁਲ
ਮੈ ਤੇ ਏ ਕਵਾਂਗਾ ਹੋ ਸਕੇ ਤੇ ਘਰ ਵੀ ਜੇੜੀ ਸਬਜ਼ੀ ਬਣਦੀ ਐ ਓਦੇ ਅੰਦਰ ਵੀ ਘੱਟ ਤੋਂ ਘੱਟ ਤੇਲ ਯੂਜ਼ ਕਰੋ।
ਬਿਲਕੁਲ ਦੇਖੋ, ਤਰਨ ਦੇ ਬਜਾਏ ਫਰਾਈ ਕਰ ਲੋ।
ਦੋ ਚਮਚ ਚ ਫਰਾਈ ਕਰ ਲੋ, ਇੱਦਾਂ ਈ ਬੜਾ ਮਹਿੰਗਾ ਆ ਰਿਆ ਬਚਾਓ।
ਸਈ ਗੱਲ ਐ।
ਦੋ ਚੀਜ਼ਾਂ ਬਚਣਗੀਆਂ, ਘੱਟ ਤੇਲ ਪਾਣ ਨਾਲ
ਤੇ ਹੈਲਥ ਵੀ।
ਹਂ।
ਬਿਲਕੁਲ ਸਈ ਗੱਲ ਐ। ਅਸੀਂ ਕੋਈ ਚੀਜ਼ ਬਣਾਣੀ ਹੁੰਦੀ ਐ, ਚੀਲਾ ਵਗੈਰਾ ਘੱਟ-ਘੱਟ ਤੇਲ ਵਗੈਰਾ ਨਾਂ। ਅਸੀਂ ਪਕੌੜੇ ਵਗੈਰਾ ਖਾਂਦੇ ਨੀ ਜਿਆਦਾ, ਸਮੋਸੇ ਵੀ ਨੀਂ ਖਾਂਦੇ।
ਕਾਫੀ ਸਾਰੀਆਂ ਤੇ ਸਬਜ਼ੀਆਂ ਵੀ ਤੇਲ ਦੇ ਉੱਤੇ ਸੀਮਿਤ ਨੇ।
ਹਾਂ, ਜੇੰਜ ਕੱਠਹਲ ਹੋ ਗਿਆ।
ਕਠਹਲ ਹੋ ਗਿਆ, ਕਰੇਲੇ ਹੋ ਗਏ, ਇਨ੍ਹਾਂ ਦੇ ਮੇਂ ਐਲੋਕ ਇੰਨਾਂ ਤੇਲ ਪਾ ਦਿੰਦੇ, ਰੇ ਮੈਂ ਕਾਫ਼ੀ ਲੋਕਾਂ ਦੇ ਘਰ ਵੀ ਖਾਇਆ।
ਹਂ।
ਕਰੇਲੇ ਵਿੱਚ ਤੇਲ ਦਾ ਇੱਕ ਦਾਣਾ ਨੀਂ ਵਿਖਦਾ, ਸੁੱਕਾ ਕਰੇਲਾ ਹੁੰਦਾ ਬੜਾ ਟੇਸਟੀ ਲੱਗਦਾ ਓਵੀ।
ਹਂ।
ਉਦਾਂ ਦੇ ਕਰੇਲੇ ਬਣਾਓ
ਬਿਲਕੁਲ ਸਹੀ ਗੱਲ ਹੈ ਦੇਖੋ ਘਰ ਦੇ ਲੋਕੀ ਕਰਦੇ ਨੇ ਸ
ਹਮ
ਅਸੀਂ ਸੋਚਦੇ ਹਾਂ ਕਿ ਚਲੋ ਚਲੋ ਤੇਲ ਜ਼ਿਆਦਾ ਪਾ ਲੈਂਦੇ ਨੇ ਸਬਜ਼ੀ ਮਤਲਬ ਵਧੀਆ ਬਣਾਨ ਚ
ਮੇਰਾ ਕਹਿਣਾ ਆ ਹੀ ਆ ਜਿੰਨਾ ਹੋ ਸਕੇ ਬੰਦੇ ਨੂੰ ਇਸ ਚਿਤ ਤੋਂ ਬਚਣਾ ਚਾਹੀਦਾ
ਬਿਲਕੁਲ ਸਹੀ ਗੱਲ ਹੈ
ਕੋਈ ਫਾਇਦਾ ਨਹੀਂ
ਬਿਲਕੁਲ ਬਿਲਕੁਲ ਦੇਖੋ ਆਪਣੇ ਸਰੀਰ ਨਾਲ ਖਿਲਵਾੜ ਕਰਨ ਦਾ ਕੋਈ ਫਾਇਦਾ ਨਹੀਂ
ਕੱਲ੍ਹ ਨੂੰ ਸਾਡਾ ਇ ਨੁਕਸਾਨ ਹੈ ਇਸ ਚੀ
ਬਿਲਕੁਲ ਬਿਲਕੁਲ ਦੇਖੋ ਇੱਕ ਤਾਂ ਤੇਲ ਜਿਆਦਾ ਲਾਵਾਂਗੇ ਨਾ ਸਾਡੀ ਹੈਲਥ ਖ਼ਰਾਬ ਹੋ ਰਈ ਹੈ ਦੂਜੀ ਚੀਜ਼ ਸਾਡਾ ਪੈਸਾ ਪੈਸਾ ਵੇਸਟ ਹੋ ਰਿਹਾ
ਦੇਖੋ ਮੈਂ ਤਾਂ ਕੋਸ਼ਿਸ਼ ਕਰਨ ਵਾਂ ਕਿ ਤੇਲ ਵਾਲਾ ਜਿੰਨਾ ਹੋ ਸਕਗਾ ਘੱਟ ਖਾਵਾਂ ਪਤਾ ਕਿਉਂ ਮੈਂ ਡਾਇਟ ਵੀ ਕਰਨਾ ਮੈਨੂੰ ਪਤਾ ਆਪਣੇ ਸਰੀਰ ਨੂੰ ਹੈਲਦੀ ਕਿੱਦਾਂ ਰੱਖਣਾ ਹੈ
ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ
ਤੇਲ ਨਾਲ ਜੋ ਸਰੀਰ ਦੇ ਅੰਦਰ ਪ੍ਰੋਟੀਨਦਾ ਜੋ ਤਾਕਤ ਹੁੰਦੀ ਹੈ ਉਹੀ ਮਰ ਜਾਂਦੀ ਹੈ ਕਈ ਵਾਰ ਬੈਂਦਾ ਮੈਂ ਕਿਹਾ ਸੀ ਤਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ ਚਲੋ ਠੀਕ ਆਪਾ ਕਰਦੇ ਹਾਂ ਹਲ ਹੁਣ ਜੀ
ਠੀਕ ਹੈ ਠੀਕ ਹੈ ਸਤਿ ਸ੍ਰੀ ਕਾਲ